ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਵਧੀਆ ਤੁਸੀਂ ਸੁਣਾਓ
ਬਸ ਵਧੀਆ- ਵਧੀਆ ਹੋਰ ਕੀ ਕਰ ਰਹੇ ਸੀ
ਬਸ ਲੰਚ ਦੀ ਤਿਆਰੀ ਕਰਦੇ ਪਏ ਹਾਂ
ਅੱਛਾ ਜੀ, ਬਸ ਅਸੀ ਵੀ ਲੰਚ ਦੀ ਤਿਆਰੀ ਕਰ ਰਹੇ ਛੋਲੇ ਬਣਾਏ ਕਾਲੇ ਬੜੇ ਦਿਨ ਹੋ ਗਏ ਛੋਲੇ ਕਾਲੇ ਖਾਧੇ ਨੀ ਸੀ ਸਾਡੇ ਘਰ ਘੱਟ ਖਾਂਦੇ ਨਾ ਛੋਲੇ ਕਾਲੇ ਤੇ ਲਿਆਂਦੇ ਵੀ ਨੀ ਹੈ ਉਤੇ ਬਾਨਾ ਮਾਰ ਦਿੰਦੇ ਆ ਕਿ ਕੀ ਕਹਿੰਦੇ ਭਾਈ ਕੋ ਖ਼ਤਮ ਹੋ ਗਏ ਦੱਸੋ, ਮੈਂ ਆਪਣੇ ਕੱਲ ਹ ਪਰਸੋਂ ਹਸਬੈਂਡ ਨੂੰ ਪੇਜਿਆ ਛੋਲੇ ਲੈਣ ਵਾਸਤੇ ਤੇ ਮੈਂ ਕਿਹਾ ਛੋਲੇ ਲਿਆਓ, ਕਾਲੇ ਛੋਲੇ ਬਣਾਉਂਦੇ ਆ ਚਿੱਟੇ ਚੁੱਕ ਲਿਆ ਕਹਿੰਦੇ ਭਾਈ ਕਹਿੰਦੇ ਕਾਲੇ ਖਤਮ ਹੋ ਗਏ ਆ
ਤੁਸੀਂ ਖਾਂਦੇ ਹੋ ਨਾ
ਹਾਂ, ਤੇ ਫਿਰ ਮੈਂ ਅੱਜ ਕਿਹਾ ਮੈਂ ਕਿਹਾ ਏਦਾਂ ਆ ਭਾਈ ਹਾਂ ਮੈਂ ਕਿਹਾ ਏਦਾ ਆ ਭਾਈ ਕਹਿੰਦਾ ਖਤਮ ਹੋ ਗਿਆ ਭਾਈ ਨੂੰ ਕਹਿਣਾ ਜਿੰਨੇ ਮੇਰੇ ਹੱਥ ਦੇਦੇ, ਹਾਂਜੀ ਮੈਂ ਹੀ ਖਾਂਦੀ ਹਾਂ
ਹਾਂ
ਤੇ ਉਹ ਤੇ ਫਿਰ ਮੈਂ ਆਪਣੇ ਹਸਬੈਂਡ ਨੂੰ ਕਿਹਾ ਮੈਂ ਕਿਹਾ ਉਹਨੂੰ ਕਹਿੰਦਾ ਭਾਈ ਨੂੰ ਕਿ ਪਾਅ ਛੋਲੇ ਮੇਰੀ ਵੋਟੀ ਵਾਸਤੇ ਦੇਵੇ ਬਾਕੀਆਂ ਵਸਤੇ ਨਾ ਦੇ, ਦੇ ਦੇਗਾ ਪਾਆ ਛੋਲੇ ਹੈਲੋ
ਦੇ ਦਿਤੇੇ ਉਨੇ
ਤਾਂ ਫਿਰ ਦੇ ਦਿਤੇ ਉਹਨੇ
ਤਾਂ ਫਿਰ ਤੁਹਾਡੇ ਵਾਸਤੇ ਹੀ ਬਣਦੇ ਪਏ ਨੇ ਇਹਦਾ ਮਤਲਬ
ਨਹੀਂ ਵੀ ਜ਼ਿਆਦਾ ਲੱਗ ਗਿਆ ਸਭ ਨੇ ਉਹੀ ਖਾਣੇ ਆ-
ਅੱਛਾ
ਹਾਂਜੀ
ਪਾਈਆਂ ਛੋਲੇ ਹਾਂ ਪਾਈਆ ਤੇ ਬਥੇਰੇ ਹੁੰਦੇ ਨੇ ਵੈਸੇ ਵੀ ਫੁੱਲ ਜਾਂਦੇ ਨੇ ਤਾਂ ਹੋਰ ਜ਼ਿਆਦਾ ਹੋ ਜਾਣਗੇ
ਹਾਂਜੀ ਪਰ ਸਹੁਰੇ ਪਰਿਵਾਰ ਚ ਨਾ ਘੱਟ ਖਾਂਦੇ ਆ ਮੈਂ ਜ਼ਿਆਦਾ ਖਾਂਦੀ ਆ ਪਾਏ ਛੋਲੇ ਮੈਨੂੰ ਟੇਸਟੀ ਲੱਗਦੇ ਆ ਸਵਾਦ ਲੱਗਦੇ ਆ ਮੈਂ ਇਹਨਾਂ ਦੀ ਚਾਟ ਵੀ ਬਣਾ ਲੈਦੀ ਹਾਂ, ਤੇ ਤਾਂ ਕਰਕੇ ਮੈਨੂੰ ਚਾਟ ਵੀ ਇਦੀ ਸਵਾਦ ਲੱਗਦੀ ਹੈ ਕਾਲੇ ਛੋਲਿਆਂ ਦੀ
ਅੱਛਾ -ਅੱਛਾ, ਹਾਂ ਕਾਲੇ ਛੋਲਿਆਂ ਤੇ ਬੜੇ ਪੋਸ ਪਸ਼ਟਿਕ ਵੀ ਹੁੰਦੇ ਨੇ ਸਫ਼ੇਦ ਤੋਂ ਬਹੁਤ ਜ਼ਿਆਦਾ ਪੌਸ਼ਟਿਕ ਹੁੰਦੇ ਨੇ ਇਹਦਾ ਪਾਣੀ ਪੀਓ ਰੁਖਾ
ਹਾਂਜੀ ਸੂਟ
ਹਾਂ, ਜਿੰਨਾ ਧਾਗਾ
ਇਹ ਤੇ ਹੈ ਬਿਲਕੁਲ ਹਾਂਜੀ ਜੀ ਹਾਂਜੀ ਉਹ ਤਾਂ ਹੈ ਹੀ ਹੈ, ਉਹ ਤੇ ਹੈ ਹੀ ਹੋਰ ਦੱਸੋ
ਪੌਸ਼ਟਿਕ ਖਾਣੇ ਚ ਕੀ -ਕੀ ਬਣਾਉਂਦੇ ਹੋ
ਮੈ ਤੇ ਸਭ ਕੁਛ ਬਣਾ ਲੈਂਦੀ ਆ
ਅੱਛਾ ਐ ਖਾ ਲੈਣ ਗਏ, ਬੱਚੇ ਖਾ ਲੈਂਦੇ।
ਹਾਂਜੀ ਬੱਚੇ ਖਾ ਲੈਂਦੇ ਨੇ। ਬੱਚੇ ਤੁੁਆਨੂੰ ਪਤਾ ਜੇੜਾ ਮਰਜੀ ਬਣਾ ਲੋ, ਓਨੂੰ ਤੇ ਰਵਾ ਪਟਾ ਕੇ ਈ ਖਵਾਣਾ ਪੈਂਦਾ ਆ। ਓ ਆਪੇ ਕਦੀ ਖਾਂਦੇ ਹੈ ਥੋੜੀ ਐ।
ਹਾਂ ਤੇ
ਤਾਂ ਕਰਕੇ, ਓ ਖਾਂਦੇ ਈ ਨੀ ਐ ਆਪੇ ਨੂੰ। ਮਨਾਓ, ਤਰਲੇ ਕਰੋ, ਏਧਰ ਓਧਰ ਜਾਓ, ਏਨਾ ਪਿੱਛੇ ਦੌੜੋ। ਫੇਰ ਓ ਕਿੱਥੇ ਜਾ ਕੇ ਖਾਂਦੇ ਐ, ਨਈ ਤੇ ਓ ਤੇ ਖਾਂਦੇ ਈ ਨਈ ਏ।
ਐ ਤੇ ਸਈ ਗੱਲ।
ਹਾਂਜੀ ਮੇਰੇ ਕੁੜੀ ਵੀ ਛੋਟੀ ਐ ਨਾ ਓ ਤੈ ਖਾਂਦੀ ਈ ਨੀ ਆ, ਤੇ ਤੁਸ ਛੋਲੇ ਆਏ ਕੇ ਖੁਸ਼ ਕੇ ਖਾ ਲੈਂਦੀ ਛੋਲੇ ਛੋਲੇ ਬਣਾਓ ਤੇ, ਹੋਰ ਚੀਜ਼ਾਂ ਵੱਲ ਤੇ ਤੱਕਦੀ ਵੀ ਨੀ ਓ। ਰਾਜਮਾ ਛੋਲੇ ਖਾ ਲੇਗੀ। ਹੋਰ ਆਲੂ ਵ ਉਬਾਲੋ ਮਤਲਬ ਚੋਲ ਚੂਲ ਤੇ ਖਾ ਲੇਗੀ, ਰੋਟੀ ਵੱਲ ਤਾਂ ਵੇਖਦੀ ਵੀ ਨੀ ਐ।
ਫੇਰ ਓਈ ਬਣਾਇਆ ਕਰੋ, ਜੋ ਬੱਚਾ ਖਾਂਦਾ ਏ ਤੁਆਡਾ।
ਦੀ ਬਨਾਉਂਣੇ ਆਂ ਮੈਂ, ਚਲ ਛੋਲੇ ਕਾਲੇ ਤੇ ਮੈਨੇ ਬੜੇ ਖਾਧੇ ਬਚਪਨ 'ਚ। ਮੈਂ ਆਪ ਕੁੜੀ ਨੂੰ ਸੂਪ ਵਗੈਰਾ ਬੜਾ ਪਿਆਇਆ ਆ। ਬਚਪਨ ਦੇ ਵਿੱਚ ਕੈਂਦੇ ਸੂਪ ਅੱਛਾ ਹੁੰਦਾ ਐ। ਕਿਉਂਕਿ ਅਸੀ ਨੋਨ ਵੈਜ ਨੀ ਖਾਂਦੇ ਨਾ, ਅਸੀ ਵੈਜੀਟੇਰੀਅਨ ਹੈਗੇ ਆਂ। ਤੇ ਠੰਡਾ ਮੀਟ ਆਪਾਂ ਖਾ ਨੀ ਸਕਦੇ।
ਹਾਂ ਤੇ ਫੇਰ ਐ ਐਹੋ ਹਾਂ ਜਿਨਾ ਦੀ ਤਾਕਤ ਹੋਏ ਓ ਬਣਾਓ ਫੇਰ।
ਹਾਂਜੀ ਤੇ ਤਾਂ ਕਰਕੇ। ਮੈਂ ਤਾਂਹੀ ਛੋਲੇ ਵਗੈਰਾ ਬਣਾ ਲੈਂਦੀ ਹੁੰਦੀ ਆ। ਏਸ ਕਰਕੇ, ਹਾਂਜੀ। ਹੋਰ ਤੁਈ ਸੁਣਾਓ ਤੁਸੀਂ ਕੀ ਕੀ ਬਣਾਾਦੇ ਓ ਘਾਰ।
ਅਸੀਂ ਵੀ ਸਭ ਕੁਝ ਈ ਬਣਾ ਲਈਦਾ, ਕੁਛਏ ਵਿਰਲੀ ਵਿਰਲੀ ਸਬਜ਼ੀਆਂ ਆ ਗੀਆਂ ਨੇ ਜੜੇ ਮੇਰੇ ਬੱਚੇ ਨੀ ਖਾਂਦੇ। ਜਿਸਰ੍ਹਾਂ ਘੀ ਘੀਆ ਹੋ ਗਿਆ, ਤੋਰੀ ਹੋ ਗਈ।
ਬਿਲਕੁਲ ਓ ਤੇ ਹੈ ਈ ਐ।
ਬੱਚੇ ਮੇਰੇ ਗੋਭੀ ਵੀ ਨੀ ਖਾਂਦੇ, ਗੋਭੀ ਏਨੀ ਸਵਾਦ ਬਣਦੀ ਗੋਭੀ ਆਲੂ ਹੁੰਦੇ ਨੇ। ਹੁੁਣ ਏਦੇ ਨਾਲ ਖਾਓ।
ਕੀ ਜੀ ਕਰੀ ਜਾਵੇ।
ਮੇੇਰੇ ਬੱਚੇ ਭਿੰਡੀ, ਅਰਬੀ ਐ ਸਬਜ਼ੀਆਂ, ਭਿੰਡੀ ਹੋ ਗਈ, ਅਰਬੀ ਹੋ ਗਈ।
ਹਾਂਜੀ।
ਅੱਛਾ।
ਕੁਝ ਨੀ ਖਾਂਦੇ ਟਿੰਡੇ ਬਣਾਓ, ਅਰਬੀ ਮੈਂ ਜੇੜੀ ਮੰਗ ਸਾਡੀ ਮੰਮੀ ਬਣਾਂਦੀ ਸਬਜ਼ੀ ਅਸੀਂ ਕਦੀ ਨੀ ਮੂ ਬਣਾਇਆ, ਕਿਉਂਕਿ ਸਵਾਦ ਈ ਏਨੀ ਬਣਦੀ ਸੀ। ਔਰ ਅਸੀਂ ਅੱੱਛਾ ਮੈਨੂੂ ਲੱਗਦਾ ਸਾਡੇ ਵਾਲੇ ਟਾਈਮ ਵਿੱਚ ਨਾ ਐ ਐ ਨਖਰੇ ਹੁੰਦੇ ਵੀ ਨੀ ਸੀਗੇ।
ਬਿਲਕੁਲ ਬਿਲਕੁਲ ਸਈ ਕੈ ਰੈ ਓ।
ਅਜਕਲ ਦੇ ਬੱਚੇ ਹੁਣ ਆਪਣੇ ਆਪ ਈ, ਮਰਜ਼ੀ ਕਰਕੇ ਕੁੱਛ ਵੀ ਮੰਗਵਾ ਲੈਂਦੇ ਨੇ। ਪੈਲੇ ਏਸ ਤਰ੍ਹਾਂ ਦਾ ਕਿਸ ਤਰ੍ਹਾਂ
ਹਾਂਜੀ ਪੈਲੇ ਹੁੰਦਾ ਸੀ ਨਾ ਕੀ ਮਾਂ ਨੇ ਜੋ ਬਣਾਇਆ ਓ ਖਾਣਾ ਈ ਪਏਗਾ। ਭਾਵੇਂ ਮੂੰਹ ਸਜਾਓ, ਭਾਵੇਂ ਭਾਵੇਂ ਰੋਵੋ, ਕੁਛ ਵੀ ਕਰੋ।
ਭੁੱਖ ਲੱਗੇਗੀ ਆਪੇ ਖਾਣਗੇ, ਪੈਲੇ ਏ ਹੁੰਦਾ ਸੀ ਕੀ ਵੀ ਮਾਂ ਪਿਓ ਆਪਣੇ ਆਪ ਲੈ ਕੇ ਜਾਣਗੇ। ਤੁਆਨੂੰ ਬਾਰ ਤਾਂ ਕੁਛ ਖਾਓਗੇ ਤੁਸੀਂ ਹੋਰ ਓ ਜੋ ਮੰਗ ਮੰਗਵਾਣਗੇ ਓਈ ਖਾਨਾ।
ਬਿਲਕੁਲ-ਬਿਲਕੁਲ ਓਹ ਪਾਇਆ ਇ ਐ। ਹੁਨ ਇਹੀ ਹੈ ਨਾ ਹੁਨ ਅੱਜ-ਕੱਲ ਇਹ ਹੁੰਦਾ ਮਾਂ ਬੱਚੇ ਕਹਿੰਦੇ ਮੰਮਾ ਇਹ ਨੀ ਖਾਨਾ। ਮਾਵਾ ਕਹਿੰਦੀ ਅੱਛਾ ਬੱਚਾ ਔਨਲਾਈਨ ਮੰਗਾ ਲੈਅ ਕੁਛ ਬਾਜ਼ਾਰੋਂ ਲੈਅ ਆ ਕੁਛ ਤੇਨੂੰ ਬਣਾ ਦੇਨੀ ਆ ਮੈਗੀ ਲੈਅ ਆ।
ਬੱਚਾ ਭੁੱਖਾ ਰਹੇਗਾ, ਨਈ ਤੇ ਫੇਰ ਚਲੋ ਮੇਰਾ ਵੀ ਕੰਮ, ਸਾਨੂੰ ਹੁਨ ਇਹ ਲੱਗਦਾ
ਹਾਂਜੀ, ਉਹ ਤਾਂ ਹੈ ਈ ਅ।
ਓਹੀ ਟਾਈਮ ਸਈ ਸੀ ਸਾਡਾ ਵਾਲੇ।
ਹਾਂ ਸਾਡੇ ਵਾਲੇ ਸਾਡੀ ਕੁਟਾਈਯਾਂ ਇ ਬੜੀ ਹੁੰਦੀਆਂ ਸੀ ਅੱਜ ਕਲੇ ਬੱਚੇ ਨੂੰ ਮਾਰ ਈ ਨੀ ਸਕਦੇ। ਬੱਚਾ ਸਾਹ ਹਾਰ ਜਾਂਦਾ ਯਾ, ਹਨਾ ਜਾ ਫੇਰ ਸਾਹ ਨੀ ਲੈ ਪਾਂਦਾ ਬੱਚਾ ਰੋ-ਰੋ-ਕੇ ਈ। ਪਲੇ ਮਾਂ, ਪਹਲੇ ਮਾਂ ਪਿਓ ਕਿੰਨਾ-ਕਿੰਨਾ ਕੁਟ ਲੈਂਦੇ ਸੀ ਬੱਚਿਆਂ ਨੂੰ।
ਮਿਲ ਨਾ ਬੱਚੇ ਅੱਜ- ਕੱਲ੍ਹ
ਹਾਂਜੀ, ਅੱਜ ਕੱਲ੍ਹ ਤੇ ਚਾਲਦੀ ਪਏ ਤਾਂ ਹੀ ਬੱਚਾ ਸਾਰੀ ਦਿਹਾੜੀ ਮੂੰਹ ਫੁਲਾ ਕੇ ਬੈਠਾ ਰੇਂਦਾ ਜੈ। ਫੇਰ ਉਹਨੂੰ ਮਨਾਉਣ ਵਸਤੇ ਖੜੌਣੇ ਲਿਆਓ ਓਦੀ ਫੇਵਰੇਟ ਚੀਜ਼ਾਂ ਲਿਆਓ ਘੁਮਾਨ ਲੈ ਕੇ ਜਾਓ ਉਹਨੂੰ ਮਨਾਓ ਤਾਂ ਜਾ ਕੇ ਬੱਚਾ ਕਿੱਥੇ ਮੰਨਦਾ ਯਾਂ।
ਹੋਰ ਕੀ। ਪਹਿਲੇ ਅਸੀਂ, ਅਸੀਂ ਇੱਕ ਚੰਡ ਖਾ ਕੇ ਭੁੱਲ ਜਾਂਦੇ ਸੀ ਦਸ ਮਿੰਟ ਚ ਕੀ ਹੋਇਆ ਵੀ ਸੀ ਕੁਛ।
ਬਿਲਕੁਲ, ਅਸੀ ਸੋ ਜਾਂਦੇ ਸੀ ਬੜੀ ਗੰਦੀ ਆਦਤ ਸੀ ਇੱਕੋ ਚੰਡ ਪੈਨੀ ਨ ਅਸੀਂ ਦਸ ਮਿੰਟ ਬਾਦ ਕੂਕ ਹੋ ਜਾਣਾ ਰੋਂਦੇ- ਰੋਂਦੇ ਈ। ਦੋ ਘੰਟੇ ਸਾਡੇ ਨੀਂਦਰ ਦੇ ਕਿਧਰੇ ਨੀ ਗਏ ਰਿੰਦਰ ਵੀ ਬੜੀ ਵਧੀਆ ਆਂਦੀ ਸੀ।
ਵਧੀਆ ਆਂਦੀ ਸੀ ਨਾ ਅਸੀਂ, ਅਸੀ ਭੁੱਲ ਵੀ ਜਾਦੇ ਪਤਾ ਕਿ ਕੀ ਸਾਨੂੰ ਮਾਰ ਪਈ ਸੀ ਅਸੀਂ ਯਾਦ ਵੀ ਨੀ ਰੱਖਦੇ ਸੀ ਉੱਠ ਕੇ ਫੇਰ।
ਬਿਲਕੁਲ-ਬਿਲਕੁਲ ਫਿਰ ਓਹੀ ਮਾਹੌਲ ਕੀ ਬਣਾਇਆ ਰੋਟੀ ਚ ਲਿਆਓ ਦੋ ਉਹੀ ਦੋ ਭੁੱਖ ਲੱਗੀ ਏ।
ਹੂੰ।
ਛੁਡਾਨੀ ਤਾਂ ਹੈ ਹੀ ਐ, ਜੇੜੀ ਪਹਲੇ ਬੱਚਤ ਸਖਤੀ ਬੜੀ ਸੀ ਨਾ ਪਲੇ ਬੱਚਿਆਂ ਤੇ
ਹਾਂ ਸਾਡੇ ਡੈਡੀ ਨੇ ਪੁੱਟਾ ਰੱਖਿਆ ਹੋਇਆ ਸੀ ਘੜੀਆਂ ਦਾ ਕੰਮ ਕਰਦੇ ਸੀ ਨਾ ਮੇਰੇ ਡੈਡੀ।
ਹੂੰ, ਹੂੰ।
ਤਾਂ ਉਹ ਜਿਸ ਬਰੱਸ਼ ਨਾਲ ਘੜੀ ਕਲੀਨ ਕਰ ਕਰਦੇ ਸੀ ਨਾ ਉਹਨਾਂ ਦੇ ਕਾਰੀਗਰ ਜਿਹੜੇ ਰੱਖ ਰੱਖੇ ਹੋਏ ਸੀ ਉਹਨਾਂ ਨੇ ਓਹ ਬਰੱਸ਼ ਅੱਗੇ ਬਰੱਸ਼ਨਾਂ ਦੇ ਪਿੱਛੇ ਬਹੁਤ ਬੜਾ- ਡੰ ਡੰਡੀ ਟਾਈਪ ਹੁੰਦੀ ਸੀ ਮਤਲਬ ਉਹਨੂੰ ਪੂਰਾ ਅਸੀਂ ਕਹਿੰਦੇ ਸੀ ਫੁੱਟ- ਫੁੱਟਾ ਹੀ ਹੁੰਦਾ ਸੀ ਟਾਈਪ ਉਹਨਾਂ ਨੇ ਉਹ ਰੱਖਿਆ ਹੋਇਆ ਸੀ ਉਹ ਕਹਿੰਦੇ ਸੀ ਚੰਡਵਾ ਹੀ ਹੈਗਾ ਇੱਕ ਹੋਰ ਕਦੀ-ਕਦੀ ਉੱਡਦਾ ਹੋਇਆ ਆ ਵੀ ਜਾਂਦਾ ਸੀ ਤਾਂ ਬੜੀ ਤੇਜ਼ ਲੱਗਦਾ ਹੈਲੋ
ਹਾਂਜੀ-ਹਾਂਜੀ।
ਹੈ ਮੈਂ ਕਆ। ਤਾਂ ਅਸੀਂ ਬੜੇ ਡਰਦੇ ਸੀ ਉਸ ਫੁੱਟੇ ਤੋ, ਜਦੋਂ ਸਾਡੇ ਡੈਡੀ ਬੈਠੇ ਹੁੰਦੇ ਸੀ ਨਾ ਕੰਮ ਕਰਨ ਯਾ ਵਰਕਰ ਉਹਨਾਂ ਦੇ ਤਾਂ ਅਸੀਂ ਬਿਲਕੁਲ ਆਰਾਮ ਨਾਲ ਕੰਮ ਕਰਦੇ ਸੀ ਕਿ ਅੱਜ ਤਾਂ ਉੱਡਦਾ- ਉੱਡਦਾ ਹੀ ਆਏਗਾ ਡੰਡਾ
ਬਿਲਕੁਲ ਉਹ ਤਾਂ ਹੁੰਦਾ ਹੀ ਅ।
ਹੁਨ ਕਿੱਥੇ ਓਹ ਮੋਹ ਬੱਚਿਆਂ ਨੂੰ ਕੁਛ ਕਹਿ ਲਓ ਅੱਜ
ਹੂੰ - ਹ। ਬਿਲਕੁਲ-ਬਿਲਕੁਲ ਅੱਜ- ਕੱਲ ਦੇ ਮਾਂ ਪਿਓ ਨੂੰ ਪਤਾ ਬਗਾੜ ਦਿੰਦੇ ਬੱਚਿਆਂ ਨੂੰ ਮਨਾਨ ਮਨੂਉਣ ਚ ਇਹ ਕਰਨ ਚ ਉਹ ਕਰਨ ਚ
ਬਨਾਂਦੇ ਰੈਂਦੇ ਨੇ।
ਬਿਲਕੁਲ-ਬਿਲਕੁਲ ਸਈ ਕੈ ਰੇਓ ਤੁਸੀ, ਸਾਡੇ ਤੇ ਡੈਡੀ ਮਤਲਬ ਸਾਨੂੰ ਅੱਜ ਤੱਕ ਮਾ ਨੀਂ ਪਈ, ਸਾਡੇ ਭਰਾ ਵਗੈਰਾ ਨੂੰ ਈਂ ਮਾਰ ਪੈਂਦੀ ਸੀ ਅਸੀ ਓਈ ਵੇਖ ਕੇ ਡਰ ਜਾਂਦੇ ਸੀ ਕਿ, ਹਾਂ
ਹਾਂ ਮੈਂ ਵੀ ਦੱਸਦੀ ਪਈ ਜੇੜੇ ਮੇਰੇ ਮੇਰੀ ਇੱਕ ਸਿਸਟਰ ਹੈਗੀ ਹੋ ਥੋੜੀ ਵਿਚਲੀ ਬੜੀ ਓਨੂੰ ਈ ਪਈਏ ਮਾਰਾਂ ਅਸੀ ਤਾਂ ਕਦੇ ਨੀ ਖਾਦੀ। ਦੀ ਫੇਰ ਹੋਰ ਜੋ ਓ ਓਨੂੰ ਦੇਖ ਕੇ ਡਰ ਜਾਂਦੇ ਸੀ ਅਸੀ, ਕਿ ਬਈ ਏਨੂੰ ਪੈ ਗਈਏ ਹੁਣ, ਮਾਂ-ਪਿਓ ਮੂੰੜ ਖਰਾਬਏ ਹੁਨ ਸ਼ਾਂਤ ਰਵੋ।
ਬਿਲਕੁ-ਬਿਲਕੁਲ। ਓਦੇ ਬੱਚੇ ਨਾ ਸਈ ਵੀ ਬੜੇ ਸੀਗੇ ਸਬ ਮਾਰਾ ਖਾ ਕੇ ਬਿਲਕੁਲ ਸਟਿਕਕ ਹੈਗੇ ਸੀਗੇ। ਕਿ ਜੇੜਾ ਕੰਮ ਮਾਂ-ਪਿਓ ਨੇ ਕੈ ਤਾ ਨਈ ਕਰਨਾ, ਜਿੱਥੇ ਮਾਂ-ਪਿਓ ਨੇ
ਡਰ ਸੀਗਾ ਹੁਣ, ਕੁਛ ਨੀਐ ਹੁਣ ਨਾ ਤਾਂ ਡਰ ਐ ਨਾ, ਰਿਸਪੈਕਟ। ਬਸ ਓਨਾ ਐ ਕਿਸੀ ਸੋਚਿਆ ਓ ਹੋ ਜਾਏ ਅਸੀ ਜੋ ਕੇਆ ਓ ਹੋ ਜਾਏ, ਬਸ।
ਓ ਤਾ ਹੈ ਈਐ।
ਠੀਕ ਐ ਬਸ, ਓ ਦਿੱਲੀ ਚ ਆਯਾ ਹੈਗਾ ਹੈ ਬਸ, ਕਿ ਓ ਓ ਠੀਕੈ ਜੋ ਅਸੀ ਕਰਦੇ ਪਏ ਆ ਯਾਂ ਜੋ।
ਹਾਂ, ਪੈਲੇ ਮਾ-ਪਿਓ ਦੇ ਅਸੀ ਮਤਲਬ ਇੱਜਤ ਵੀ ਬੜੀ ਕਰਦੇ ਸੀ, ਰਿਸਪੈਕਟ ਅੱਜ-ਕੱਲ ਕਿੱਥੇ ਕਰਦੇ ਬੱਚੇ ਰਿਸਪੈਕਟ ਵਗੈਰਾ। ਘੱਟ-ਵੱਦ ਈ ਕਰਨ ਨੂੰ ਮਿਲਦੇ ਹੈਗੇ ਆ।
ਹੂੰ, ਐ ਤਾਂ ਹੈ।
ਪੈਲੇ ਤੋਂ ਏਨਾ ਕਰਦੇ ਸੀ, ਬੜਾ ਕਰਦੇ ਸੀ। ਜੋ ਮਾਂ-ਪਿਓ ਨੇ ਕੈਹਤਾ ਓਥੇ ਈ ਖੜੇ ਹੋ ਜਾਣਾ। ਹੁਣ ਐ ਜਗ੍ਹਾ ਤੋਂ ਹਿੱਲਨਾ ਨੀ, ਕੁਛ ਨੀ ਕਰਨਾ। ਅੱਜ-ਕੱਲ ਓ ਚੀਜਾਂ ਕਿੱਥੇ ਰੈ ਗਿਆਂ ਨੇ ਅੱਜ ਕੱਲ੍ਹ ਦੇ ਮਾਂ-ਪਿਓ ਬੋਲਣ ਤੇ ਮਾਂ ਪਿਓ ਤੇ ਚੰਡ ਛੱਡ ਦਿੰਦੇ ਨੇ ਬੱਚੇ ਹੀ, ਮਾਂ ਪਿਓ ਦੇ ਉੱਤੇ।
ਹਾਂ ਲਿਆਜ ਵੀ ਨੀਂ ਨਾਂ ਕੋਈ ਮਾ-ਪਿਓ ਦਾ, ਅੱਜ-ਕੱਲ ਬਸ ਆਪਨੈ ਹੈਗੈ ਕਿ ਜੋ ਅਸੀਂ ਕਰਦੇ ਪਏ ਆਂ ਇਸ ਲਈ ਮਾਂ-ਪਿਓ ਇੱਜਤ ਵਰ ਕਰਕੇ ਚੁੱਪ ਰੈਂਦੇ ਨੇ ਵਿਚਾਰੇ।
ਬਿਲਕੁਲ। ਤਲਾਕ ਪੈ ਜਾਂਦੇ ਨੇ ਅੱਜ-ਕੱਲ ਕੁਛ ਨੀ ਕੈਹ ਸਕਦੇ ਕਿਸੇ ਨੂੰ ਵੀ ਕੁਛ ਨੀ ਬੋਲ ਸਕਦੇ। ਅੱਜ-ਕੱਲ ਬੱਚੇਆਂ ਦੀ ਮੰਨਨੀ ਪੈਂਦੀਐ।
ਕੀਤਾ ਓਨਾਂ ਦਾ ਡਰ ਹੋਣਾ ਚਾਈਦਾ ਮਾਂ-ਪਿਓ ਨੂੰ ਮੈਨੂੰ ਤਾਂ ਨਈਂ ਲੱਗਦਾ।
ਬਿਲਕੁਲ, ਤਾਂਈ ਤਾਂ ਪੈਲੇ ਤਾਂਈਂ ਤਾਂ ਲੋਕੀ ਸਖਤ ਹੈਗੇ ਸੀਗੇ। ਕਿਉਂਕਿ ਓਨਾ ਨੂੰ ਪਤਾ ਸੀ ਸਾਨੂੰ ਚੰਡਾ ਪੈ ਜਾਣਾੀਆਂ, ਸਾਨੂੰ ਕੁੱਛ ਨਾ ਕੁਛ ਪੈ ਈ ਜਾਣਾ। ਤੇ ਅੱਜ-ਕੱਲ ਦੇ ਲੋਕੀ ਐਵੇਂ ਹੈਗੇ ਨੇ ਕਿ ਕੁਛ ਕੈਣ ਦੀ ਹੱਦ ਨੀਂ।
ਨਈਂ ਫੇਰ ਪੈਲੇ ਵਾਲਾ ਜੇੜਾ ਸਾਡੀ ਜਨਰੇਸ਼ਨ ਐ, ਸਾਨੂੰ ਮਾਂ-ਪਿਓ ਦੇ ਨਾਲ ਪਿਆਰ ਵੀ ਏ ਇੱਜ਼ਤ ਜੀ ਐ ਅਸੀ ਵੀ ਨੀ ਬੋਲ ਸਕਦੇ ਓਨਾਂ ਅੱਗੇ।
ਬਿਲਕੁਲ-ਬਿਲਕੁਲ, ਸੁਣਨਾ ਓ ਤਾਂ ਹੈਈ ਗਿਆ ਯਾ ਹੁਣ, ਬਿਲਕੁਲ-ਬਿਲਕੁਲ ਬਿਲਕੁਲ-ਬਿਲਕੁਲ ਸਈ ਕੈ ਰੇਓ, ਕੁਛ ਨੀ ਕਿਸੇ ਨੂੰ ਕਹਿ ਸਕਦੇ ਹੈਗੇ।
ਅੱਜ-ਕੱਲ ਦੇ ਬੱਚੇ ਦੇ ਜਾਦਾ ਕੁਛ ਹੋਏ ਤੇ ਮਾਂ-ਪਿਓ ਨੂੰ ਸਿੱਧਾ ਆਸ਼ਰਮ ਈ ਛੱਡ ਆਂਦੇ ਨੇ, ਵਿਚਾਰਿਆਂ ਨੂੰ ਤਾਂ ਪਤਾ ਚੱਲਦਾ ਜਦੋਂ ਓ ਓਦੇ ਓਦੇ ਅੰਦਰ ਬੈਠੇ ਹੁੰਦੇ ਨੇ, ਕਿ ਬੱਚੇ ਛੱਡ
ਬਿਲਕੁਲ। ਪੁਲਿਸ ਕੰਪਲੇਂਨ ਕਰ ਦਿੰਦੇ ਹੈਗੇ ਅੱਜ-ਕੱਲ ਦੇ ਬੱਚੇ, ਇੰਨੇ ਹੈਗੇ ਆ ਅਥਰੇ ਹੈਗੇਆ। ਸਾਡੇ ਮਾਂ-ਪਿਓ ਸਾਨੂੰ ਮਾਰੇਯਾ।
ਹਾਂ, ਦੂਸਰੇ ਦੇਸ਼ਾਂ ਦੀ ਧਮਕੀ ਦਿੰਦੇ ਨੇ ਕਿ ਉੱਥੇ ਤਾਂ ਬੋਤ ਸਟ੍ਰਿਕਟ ਹੋਏ ਗਏ ਕਾਨੂੰਨ। ਤੇ ਐਥੇ ਵੀ ਆ ਗੇਆ ਹੁਨ ਤੇ ਮਾਰਨਾ ਨਾ ਐ ਸਾਡ ਰਾਈਟਸ ਹੈਗੇ ਨੇ। ਡਰ ਈ ਲਗਦਾ ਐ ਫੇਰ ਅੱਜ ਕੱਲ ਤੇ, ਕੁਛ ਨੀ ਕੈ ਸਕਦੇ ਅੱਜ ਕੱਲ।
ਬ ਅੱਜ ਕੱਲ ਤੇ ਬੱਚੇਆਂ ਨੂੰ ਹੱਥ ਵੀ ਨੀ ਲਾ ਸਕਦੇ ਤੁਸੀ। ਚਲੋ ਠੀਕ ਐ ਜੀ ਫੇਰ ਕਰਦੇ ਆਂ। ਓਕੇ ਜੀ ਸਤਿ ਸ਼੍ਰੀ ਅਕਾਲ।